ਹੈਲੋ ਸ਼ਸ਼ੀ ਕਾਲ
ਹੋਰ ਸੁਣਾਓ ਜੀ ਕੀ ਹਾਲ ਚਾਲ
ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ
ਸਾਡਾ ਵਧੀਆ ਜੀ ਹੋਰ ਕੀ ਕਰਦੇ ਪਏ
ਕੁਛ ਨੀ ਰੋਟੀ ਖਾ ਕੇ ਬੈਠੇ
ਅੱਛਾ ਅੱਛਾ ਡਿਨਰ ਕਰ ਲਿਆ ਹੈ
ਹਾਂਜੀ ਹੋ ਗਿਆ ਤਾਡਾ ਹੋ ਗਿਆ?
ਹਾਂਜੀ ਹਾਂਜੀ ਹਾਂਜੀ ਹੋਰ ਫੈਮਲੀ ਠੀਕ ਠਾਕ
ਹਾਂਜੀ ਸਾਰੇ ਠੀਕ ਠਾਕ
ਅੱਛਾ ਅੱਛਾ ਮਦਰ ਫਾਦਰ
ਆ ਹਾਂਜੀ ਹਾਂਜੀ ਸਾਰੇ ਵਧੀਆ ਤਾਡੇ ਕਿੱਦਾਂ ਸਾਰੇ
ਸਾਡੇ ਵੀ ਵਧੀਆ ਜੀ ਵਧੀਆ ਠੀਕ ਠਾਕ ਹੋਰ ਕੀ ਕਰਨ ਡੇ ਸੀ? ਬਾਕੀ ਪਰਿਵਾਰ ਵਾਲੇ
ਕੁਛ ਨੀ ਸਾਰੇ ਅੱਜ ਕੱਲ ਫੋਨ ਚ ਖੁੱਬੇ ਹੁੰਦੇ ਆ।
ਅੱਛਾ-ਅੱਛਾ ਓ ਤੇ ਹੈਗਾ, ਓ ਤੇ ਹੈਗਾ।
ਹਾਂਜੀ।
ਠੀਕ ਜੇ, ਹੋਰ ਸੁਣਾਓ ਕੋਈ ਨਵੀਂ ਤਾਜੀ।
ਨਵੀਂ ਤਾਜੀਸ।
ਚਲੋ ਅਪਣੇ ਟੋਪਿਕ ਤੇ ਗੱਲ ਕਰ ਲੈਂਨੇ ਆ।
ਹਾਂਜੀ-ਹਾਂਜੀ।
ਤੁਸੀਂ ਸਲਵਾਰ ਕਰੋ ਨਾ।
ਹਾਂਜੀ ਅੱਜ ਈਆ ਅੱਜ ਕੱਲ ਸਭ ਜਗ੍ਹਾ ਜੰਕ ਫੂਡ ਜ਼ਿਆਦਾ ਲੋਕ ਖਾਂਦੇ ਆ
ਹਾਂਜੀ ਹਾਂਜੀ ਹਾਂਜੀ ਓ ਤਾਂ ਹੈਗਾ
ਹਾਂਜੀ ਵਿਚ ਕਿੰਨੇ ਕੈਮੀਕਲ ਮਿਲਾਏ ਹੁੰਦੇ ਆ ਫੁੱਡ ਕਲਰ ਮਿਲਾਇਆ ਹੁੰਦਾ ਵਾ
ਹਾਂਜੀ ਹਾਂਜੀ ਹਾਂਜੀ ਹੁਣ ਤੁਸੀਂ ਇਹੀ ਵੇਖ ਲਓ ਕਿ ਜਿਹੜਾ ਅਸੀਂ ਬਾਜ਼ਾਰ ਤੋਂ ਜਿਵੇਂ ਸਮੋਸੇ ਵਗੈਰਾ ਲਿਆਉਂਨੇ ਹਨਾ
ਹਾਂਜੀ
ਉ ਤੁਸੀਂ ਵੇਖ ਲਓ ਕਿ ਉਹ ਇੱਕ ਤੇਲ ਚ ਕੀ ਪਤਾ ਕਿੰਨੀ ਵਾਰੀ ਤਲਦੇ ਨੇ ਉਹਨਾ ਨੂੰ ਸਾਨੂੰ ਕਿਹੜਾ ਪਤਾ ਹੈ
ਹਾਂਜੀ ਹਾਂਜੀ
ਹਨਾ ਦੂਜਾ ਅੱਗੇ ਘਰ ਦੀ ਰੋਟੀ ਖਾਂਦੇ ਆ ਤੇ ਸਿਹਤਮੰਦ ਹੁੰਦੇ ਹਨ
ਹਾਂਜੀ
ਅਂ ਰੋਟੀ ਪਾਣੀ ਚੰਗਾ ਨੀ ਲੱਗਦਾ ਦਾਲ ਸਬਜ਼ੀਆਂ ਹਨਾ ਨੀ ਤਾਂ ਜਿਵੇਂ ਪਰ ਪ੍ਰੋਟੀਨ ਮਿਲਦਾ ਵਾ ਸਬਜ਼ੀਆਂ ਵੀ ਸਬਜ਼ੀਆਂ ਚ ਅਚਾਰ ਵਗੈਰਾ ਮਿਲਦਾ ਬੱਚਿਆਂ ਨੂੰ ਇਹਨਾਂ ਚੀਜ਼ਾਂ ਜ਼ਿਆਦਾ ਜੰਕ ਫੂਡ ਹੀ ਪਸੰਦ ਕਰਦੇ ਜੇ
ਹਾਂਜੀ ਪੀਜ਼ਾ ਬਰਗਰ ਹੋ ਗਿਆ ਪਤਾ ਨੀ ਕਿੰਨਾ ਕ ਟੈਂਮਪਰਾਂ ਉਹ ਸਮਾਨ ਪਾਉਂਦੇ ਰਹਿੰਦੇ ਐ ਵਿੱਚ
ਖੋ ਹਿਇ ਆ ਮੋਮੋਸ ਵਗੈਰਾ।
ਹਾਂਜੀ
ਤੇ ਸਾਨੂ ਜਦੋ ਸਾਡੀ ਜਨਰੇਸ਼ਨ ਈ ਛੋਟੀ। ਉਦੋਂ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ
ਹਾਂਜੀ
ਤੇ ਹੁਣ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਭਲਾ ਪੁੱਛ ਲਓ ਨਰਸਰੀ ਕਲਾਸ ਦਿਆ ਨੂੰ ਮੋਮੋਸ ਚੌਮਿੰਨ ਏਦਾਂ ਦੀਆਂ ਚੀਜ਼ਾਂ ਦਾ ਵੇਖ ਲਓ ਸਾਨੂੰ ਨਾਮ ਨੀ ਆਂਦੇ
ਹਾਂਜੀ
ਉਨੀਆਂ ਬੱਚਿਆਂ ਨੂੰ ਬਿਮਾਰੀਆਂ ਲੀਵਰ ਕਮਜ਼ੋਰ ਆ ਜੀ
ਹਾਂਜੀ ਉਹੀ ਇੱਕ ਤੇਲ ਵਿੱਚ ਜਿਹੜਾ ਕਾਲਾ ਤੇਲ ਹੋਇਆ ਹੁੰਦਾ ਓ ਉਦੇ ਵਿੱਚ ਹੀ ਸਾਰਾ ਕੁੱਛ ਕੱਢਦੇ ਰਹਿੰਦੇ ਆ
ਹਾਂਜੀ ਹਾਂਜੀ ਪਹਿਲਾਂ ਐ ਹੁੰਦਾ ਪਕੌੜੇ ਬਣਾਉਣ ਜਾਂ ਕੁਝ ਬਣਾਉਣਾ ਓਨਾ ਹੀ ਤੇਲ ਪਾਉਣਾ ਕਿ ਜਿਹੜਾ ਪੌੜੇ ਬਣਾਉਂਦੇ ਬਣਾਉਂਦੇ ਤਿਕਰ ਮੁੱਕ ਜੇ ਹੈਨਾ ਤੇ ਠੀਕ ਰਵੇ
ਹਾਂਜੀ ਉਹ ਮੋਮੋਸ ਵਿੱਚ ਜਿਹੜਾ ਮੈਦਾ ਯੂਜ ਕਰਦੇ ਪਤਾ ਨੀ ਕਿੰਨਾ ਕੀ ਪੁਰਾਣਾ ਹੁੰਦਾ ਕ ਰੱਖਿਆ ਹੁੰਦਾ ਕਿੱਦਾਂ ਦਾ
ਉਹੀ ਨਾ ਕਿ ਜਿਆਦਾ ਪੁਰਾਣਾ ਵੀ ਹੋ ਜਾਵੇ ਸੁੰਡੀਆਂ ਵਗੈਰਾ ਪੈਣ ਦਾ ਖ਼ਤਰਾ ਹੁੰਦਾ ਵਾ
ਹਾਂਜੀ
ਪੈ ਸਕਦੀ ਏ ਕੁੱਝ ਵੀ ਹੋ ਸਕਦਾ ਹਨਾ
ਹਮ ਹਮ
ਪਰ ਖਾਈ ਜਾਂਦੇ ਖਾਣ ਵਾਲੇ ਖਾਈ ਜਾਂਦੇ ਆ ਕੀ ਕਹਿ ਸਕਨੇ ਕਿਸੇ ਨੂੰ
ਹਾਂਜੀ
ਹਨਾ ਤੇ ਕੇਰਾ ਰ ਅਸੀਂ ਹ ਇਹਨੂੰ ਰੋਕਣ ਵਾਸਤੇ ਉਪਰਾਲੇ ਦੇ ਵੇਖੋ ਸਾਨੂੰ ਆਪ ਹੀ ਕਰਨੇ ਪੈਣੇ ਆ
ਹਾਂਜੀ
ਬਚਿਆਂ ਨੂੰ ਸਮਝਾਉਣਾ ਪੈਣਾ ਕਿ ਇਹ ਚੀਜ਼ ਨਾ ਖਾਓ ਜਾਂ ਕਿੱਦਾ ਪਰ ਬੱਚੇ ਲਾਏ ਤੁਹਾਨੂੰ ਕਰਤੀ ਨਾ ਖ਼ਬਰੇ ਕੀ ਹੋ ਜਾਂਦਾ
ਹਾਂਜੀ
ਬੱਚੇ ਕਹਿੰਦੇ ਕਿ ਅਸੀਂ ਖਾਣੇ ਇਹੀ ਹੈ ਬੱਚਿਆਂ ਨੂੰ ਘਰ ਦੀ ਕੀ ਨਾ ਕੀ ਆਉਂਦੇ ਹੋਨਗੇ ਪਰ ਫਾਸਟ ਫੂਡ ਜਾ ਕਿਸੇ ਦਾ ਵੀ ਨਾ ਪੁੱਛ ਉਹ ਝੱਟ ਬੋਲਨਗੇ ਹਾਂ ਚੀਦਾ ਨਾਂ ਆ
ਹਾਂਜੀ
ਹਾਂ ਨਾ ਹਾੰਜੀ ਦੂਜਾ ਵੀ ਹੁਨ ਇਹ ਖੁਲ ਈ ਬਥੇਰੇ ਗਏ ਨੇ ਸਵੀਂਗੀ ਵਗੈਰਾ
ਹਾਂਜੀ ਸਵੀਗੀ ਜਮੈਟੋ ਹੋ ਗਿਆ, ਔਨਲਾਈਨ ਈ ਘਰੇ ਈ ਆ ਜਾਂਦਾ ਸ
ਲੱਗਦਾ ਔਡਰ ਪਲੇਸ ਕਰੇ ਚਟ ਚੀਜ਼ਾ ਘਰ ਪਹੁੰਚ ਜਾਂਦੀ ਆ
ਹਾਂਜੀ
ਤੇ ਪਹਿਲੇ ਸਮਿਆਂ ਵਿੱਚ ਇਹ ਚੀਜ਼ਾਂ ਕਿੱਥੇ ਹੁੰਦੀਆਂ ਹਨ ਕਿਤੇ ਮਹੀਨੇ ਦੋ ਮਹੀਨੇ ਬਾਅਰ ਖਾਨ ਨੂੰ ਮਿਲਨੀ ਐ ਚੀਜ਼
ਹਾਂਜੀ
ਤੇ ਹੁਨ ਤੇ ਮੈਂ ਤੇ ਕਹੋਗੇ ਬੱਚਿਆਂ ਨੂੰ ਜੇ ਰੋਜ਼ ਈ ਆਵੇ ਤੇ ਬੱਚੇ ਰੋਜ਼ ਈ ਇਹ ਚੀਜ਼ ਨੂੰ ਖਾਨ
ਇੱਕ ਦਿਨ ਈ ਲਾ ਦੇਣਾ ਫ਼ੋਨ
ਹਾਂਜੀ
ਹੋਰ ਤੁਸੀਂ ਦੱਸੋ ਇਸ ਚੀਜ਼ ਦੀ ਰੋਕਥਾਮ ਲਈ ਕੀ ਕਰਨਾ ਚਾਹੀਦਾ
ਜਿੱਦਾਂ ਹੁਨ ਇਹ ਲੋਕ ਅੰਦਰ ਕਲਰ ਪਾਉਂਦੇ ਆ ਉਹਦੇ ਅੰਦਰ ਜਿੱਦਾਂ ਸਬਜ਼ੀ ਕੋਈ ਬਨਾਉਂਦੇ ਆ ਜਾਂ ਫਿਰ ਕੋਈ ਚੋਮੀਨ- ਚੂਮਿਨ ਬਣਾਉਂਦੇ ਆ ਉਹ ਚ ਜਿਹੜਾ ਕਲਰ ਪਾਉਂਦੇ ਆ
ਹਾਂਜੀ ਹਾਂਜੀ
ਉਹ ਵੀ ਅੰਦਰ ਜਾ ਕੇ ਫੇਰ ਖ਼ਰਾਬੀ ਕਰ
ਖ਼ਰਾਬੀ ਕਰਦਾ ਖ਼ਰਾਬੀ ਕਰਦਾ ਲੀਵਰ ਦੀ ਮਨ ਮੇਨ ਪ੍ਰੋਬਲਮ ਈ ਇਹਨਾਂ ਚੀਜ਼ਾਂ ਤੋਂ ਸਟਾਰਟ ਹੁੰਦੀ ਜੇ
ਹਮ-ਹਮ ਉਹੀ ਉਹ ਤੇਲ ਜਿਹੜਾ ਨੀਰਾ ਕਾਲਾ ਹੋਇਆ ਹੁੰਦਾ ਉਹਦੇ ਅੰਦਰ ਹੀ ਸਾਰਾ ਕੁਛ ਕੱਢਦੇ ਰਹਿੰਦੇ ਆ ਹਾਂਜੀ ਓਹੀ ਬਚੀ-ਖੁਚੀ ਜਿਹੜੀ ਸਬਜ਼ੀ ਹੁੰਦੀ ਆ ਉਹੀ ਖ਼ਰਾਬ ਸਬਜ਼ੀ ਪਤਾ ਵਦੀਆ ਸਬਜ਼ੀ ਕਿੱਦਾਂ ਦੀ ਸੀ ਉਹੀ ਔ ਵਿੱਚ ਪਾ ਦਿੰ ਦਿੰਦੇ ਆ, ਹਾਂਜੀ ਇੱਕ ਜਿਹੜੀ ਚੀਜ਼ ਵਿੱਚ ਇੱਕ ਜਿਹੜੀ ਚੀਜ਼ ਪਾਉਂਦੇ ਆ ਮਿਓਨੀਜ਼-ਮਿਓਨੀਜ਼
ਇਹ ਕਿਸ ਚੀਜ਼ ਦੀ ਬਨੀ ਹੁੰਦੀ ਆ
ਹੰ ਹੰ
ਹੁਨ ਆ ਮਿਟੀ ਵੇਲੇ ਯੂਟਿਊਬ ਤੇ ਫੋਟੋਆਂ ਪਈਆਂ ਹੁੰਦੀ ਆ ਫਲਾਣੀ ਚੀਜ਼ ਆ ਚੀਜ਼ ਹੈਈ ਵਿਸ਼ਵਾਸ ਨਹੀਂ ਕਰਦੇ ਹੈਗੇ ਹੈਨਾ ਕਿੱਦਾਂ ਬਣੀਆ ਤੇ ਬਣੀਆ ਅਸੀਂ ਕਹਿੰਦੇ ਕਿ ਨਹੀਂ ਇਹ ਯੂਟਿਊਬ ਵਾਲਾ ਗਲਤ ਦੱਸਨ ਡਏ ਸਾਨੂੰ
ਹਮ
ਬਿਨਾਂ
ਹਾਂਜੀ
ਤੇ ਵੇਖ ਲਉ ਉਹਦੇ ਨਾਲ ਕਿੰਨਾ ਫਰਕ ਪੈਂਦਾ ਵਾ ਹੈਨਾ ਕਿ ਤੇ ਬੱਚੇ ਬਿਮਾਰ ਵੀ ਤੇ ਇਸ ਲਈ ਹੁੰਦੇ ਨੇ ਹੁਨ ਵੇਖੋ ਜਿਵੇਂ ਦੋ ਤਿੰਨ ਸਾਲ ਦਾ ਬੱਚਾ ਵਾ ਉਹਦੇ ਲੀਵਰ ਚ ਪ੍ਰੋਬਲਮ ਆਗੀ ਤੁਸੀਂ ਇਹ ਵੇਖੋ ਕਿ ਜੰਮਦੇ ਬੱਚੇ ਨੂੰ ਪੀਲੀਆਂ ਹੋਣ ਡਿਆ ਵਾ ਕਿਉਂ ਹੋਣ ਡਿਆ ਵਾ ਕਿਉਂਕਿ ਮਦਰ ਚ ਚੀਜ਼ਾਂ ਖਾਂਦੀਆਂ ਨੇ
ਹੰ ਹੰ
ਮਦਰ ਖਾਂਦੀਆਂ ਨੇ ਤੇ ਬੱਚੇ ਨੂੰ ਲੱਗਦਾ ਫੇਰ ਬੱਚੇ ਇਹੋ ਜਿਹੀ ਬਿਮਾਰੀ ਨਾਲ ਜੂਝਦੇ ਆ
ਹਾਂਜੀ
ਬੱਚਿਆਂ ਨੂੰ ਸ਼ੂਗਰ ਹੋ ਰੀ ਏ, ਛੋਟੇ-ਛੋਟਿਆਂ ਨੂੰ ਓ ਕੱਦ ਤੋਂ ਹੋ ਰੀ, ਇੰਨਾ ਚੀਜ਼ਾਂ ਤੋਂ ਹੋ ਰੀ ਏ।
ਹਾਂਜੀ, ਕੋਕ ਥੰਮਬਸਪ
ਅਪ, ਓਹੀ ਨਾ ਕਿ ਬੱਚੇ ਪਾਣੀ ਪੀਂਦੇ ਨੀ ਪਾ-ਨਿੰਬੂ ਪਾਣੀ, ਸ਼ਿਕੰਜਵੀ ਜਿਵੇਂ ਕੱਚੀ ਲੱਸੀ ਪੀਵੋ ਹੁਣ ਕੀ ਆ, ਚਲੋ ਜੀ। ਥੰਮ-ਲਿਮਕਾ ਪੀ ਲੋ, ਸਪਰਾਈਡ ਪੀ ਲੋ, ਕੋਕੋ-ਕੋਕਾ ਪੀ ਲੋ। ਯਾ ਕਿੱਦਾਂ ਹੈਨਾ, ਤੇ ਓਦੇ ਨਾਲ ਬੜਾ ਫ਼ਰਕ ਪੈ ਗਿਆ ਬਹੁਤ ਜਾਦਾ, ਏਦੀ ਰੋਕਥਾਮ ਨਾ ਕੀਤੀ ਸੀਗੇ ਤੇ ਹਰ ਘਰ ਚ ਕੋਈ ਨਾ ਕੋਈ ਬਿਮਾਰ ਹੈਗਾ ਵਾ।
ਹਾਂਜੀ।
ਬੱਚੇ, ਵੱਡੇ, ਛੋਟੇ ਕੋਈ ਐ ਈ ਨੀ ਹੈਗਾ ਕਿ ਨਈ-ਨਈ ਸਾਡੀ ਸੇਅਤ ਠੀਕ ਐ। ਸਾਰਿਆਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੂੰਦਾ, ਹਨਾ ਏਦਾਂ ਆਪ ਦੀ ਬੋਡੀ ਚ।
ਹਾਂਜੀ।
ਇਨਾ ਚੀਜ਼ਾਂ ਕਰਕੇ। ਇਦੀ ਰੋਕਥਾਮ ਲਈ ਕੋਈ ਨਾ ਕੋਈ ਕਦਮ ਚੁੱਕਣਾ ਚਾਈਦਾ ਵਾ, ਚਲੋਂ ਥੋੜਾ -ਚਲੋ ਥੋੜਾ ਸਰਕਾਰ ਨੂੰ ਵੀ ਕਰਨਾ ਚਾਈਦਾ ਵਾ
ਹਾਂਜੀ।
ਕਿ ਲੋਕਾਂ ਦੇ ਨਾਲ ਰਲ ਕੇ, ਹਣਾਂ।
ਹਾਂਜੀ-ਹਾਂਜੀ।
ਅਗਰ, ਦੇਖੋ ਹੁਣ ਛੇਤੀ ਬਿਮਾਰੀਆਂ ਦਾ ਘਰ ਨੀ ਹੈਗੀ ਏ, ਫਾਸਟ ਫੂਡ!
ਹੰ-ਹੰ।
ਹੋਰ ਤੁਹਾਡੇ ਤੇ ਇੱਥੇ ਕਾਫੀ ਹੋਣਾ ਵਾ ਸਾਡੇ ਜਿਵੇਂ ਹਜੇ ਘੱਟ ਆ ਪੰਜਾਬ ਵਿੱਚ ਇੰਨੇ ਨੀ। ਪਰ ਤੁਹਾਡੇ ਦੇ ਇੱਥੇ ਕਾਫੀ ਹੈਨਾ ਹੁਣੇ ਨੇ ਇੱਦਾਂ ਦੇ। ਖੁੱਲੇ! ਤੁਹਾਡੇ ਇੱਥੇ ਹੈਨਾ। ਤਾਡੇ ਜਿਵੇਂ ਇੱਧਰ ਜਾਦਾ ਚੱਲਦਾ ਵਾ।
ਹਾਂਜੀ ਇੱਥੇ ਬੜੇ ਰੈਸਟੋਰੈਂਟ ਐ ਏਦਾਂ ਈ।
ਓਹੀ ਨਾ ਓਹੀ, ਓਨਾਂ ਨੇ ਦੇਖੋ ਓਨਾਂ ਨੂੰ ਏਹੀ ਕਹਿ ਨੀ ਸਕਦੇ ਸਿੱਧਾ ਕਿਉਕਿ ਓਨਾਂ ਦੀ ਏ ਕਮਾਈ ਦਾ ਸਾਧਨ ਆ, ਹਨਾ!
ਹ-ਹਾਂ-ਹਾਂਜੀ!
ਆਪੇ ਸਮਝਣਾ ਚਾਈਦਾ ਚਲੋ ਖਾਓ ਏ ਨੀ ਕੀ ਨਾ ਖਾਓ ਪਰ ਕਿਸੇ ਲਿਮਟ ਬੰਦਾ ਖਾਵੇ ਹਨਾ!
ਹਾਂਜੀ।
ਐ ਜਾਦਾ ਗੰਦ ਫਾਸਟ ਫੂਡ ਈ ਆ।
ਹਾਂਜੀ।
ਪੈਲਾਂ ਕਿਉਂ ਨਹੀਂ ਸੀ ਲੋਕੀ ਮੋਟੇ ਹੁੰਦੇ ਕਿਉਂਕਿ ਫਾਸਟ ਫੂਡ ਨੀ ਹੀ ਹੈਗਾ, ਘਰ ਦਾ ਖਾਣਾ ਖਾਣਾ, ਕੰਮ ਕਰਨਾ ਹੈਨਾ! ਸਿਹਤ ਨਹੀਂ ਹੀ ਹੁਣ ਬਾਰ ਦਾ ਖਾਣਾ ਸਭ ਕੁੱਝ। ਤੇ ਸਿਹਤ ਸਾਡੀ ਖ਼ਰਾਬ ਕਰਦੀ ਐ, ਫੇਰ ਅਸੀਂ ਕਹਿੰਦੇ ਆ ਬੀ ਡਾਕਟਰ ਕੋਲ ਭੱਜ ਜੀ, ਓਥੇ ਡਾਕਟਰ ਵਿਚਾਰੇ ਕੀ ਕਰਨਗੇ। ਜੇ ਓਦੀ ਖਾਣਾ ਨੀ ਹਟਣਾ ਤੇ, ਡਾਕਟਰ ਤੇ ਮਨਾ ਈ ਕਰਦੇ ਨੇਂ।
ਹਾਂਜੀ।
ਦੱਸਣੀ ਕਿ ਆਹ ਖਾ ਲੋ ਤੇ ਆ ਕੇ ਨਾ ਖਾਓ ਇਦਾਂ ਦਾ। ਹਟਣਾ ਰ ਸਾਨੂੰ ਹੈਨਾ ਆਪ ਹੀ ਪੈਣਾ ਕਦਮ ਹਜੇ, ਆਪ ਹੀ ਚੁੱਕਣੇ ਆਪਣੇ ਬੱਚਿਆਂ ਨੂੰ ਇਸ ਚੀਜ਼ ਬਾਰੇ ਸਮਝਾਉਣਾ ਪੈਣਾ ਕਿ ਐ ਚੀਜ਼ ਚੰਗੀ ਨਈ ਐ।
ਹੂੰ-ਹੂੰ।
ਕਿਦਾਂ!
ਹਾਂਜੀ
ਕਿੱਦਾਂ ਏ ਹੋਰ ਕੋਈ ਕਿਸ ਤਰ੍ਹਾਂ ਏਰਤੇ ਰੋਕਥਾਮ ਕਰ ਸਕਨੇ ਆਂ।
ਲੋਕ ਆਪਣੇ ਬੱਚਿਆਂ ਨੂੰ ਸਮਝਾਓ ਕੀ ਘੱਟ ਖਾਇਆ ਕਰੋ।
ਤੇ ਹੋਰ ਆਹ ਕੋਕ ਕੂਕ ਏਰ 'ਚ ਸ਼ੂਗਰ ਕਿੰਨੀ ਹੁੰਦੀ ਆ।
ਹਾਂਜੀ ਹਾਂਜੀ ਹਜੀ ਸ਼ੂਗਰ ਦੀ ਪ੍ਰੋਬਲਮ ਵੀ ਤੇ ਏਰ ਤੋਂ ਸਟਾਟ ਹੁੰਦੀ ਆ। ਕੋਕਸ ਵਗੈਰਾ ਹਨਾ ਹੁਣ ਆਮ ਵੇਖ ਲਓ ਆਮ ਇਨਸਾਨ ਹਰ ਇੱਕ ਇਨਸਾਨ ਚੰਗਾ ਭਲਾ ਭਾਵੇਂ ਪਤਲਾ ਭਾਵੇਂ ਮੋਟਾ। ਸ਼ੂਗਰ ਦੀ ਪ੍ਰੋਬਲਮ ਹੈਗੀ ਹੈਗੀ ਆ। ਪਹਿਲਾਂ ਕੈਣਾ ਕੀ ਮੋਟਾ ਬੰਦਾ ਵਾ ਓਨੂੰ ਸ਼ੂਗਰ ਹੁੰਦੀ ਆ। ਮੋਟਾਪੇ ਕਰ ਕੇ ਹੁੰਦੀ ਆ, ਨਈ ਏਦਾਂ ਦਾ ਕਾਰਨ ਨੀ ਹੈ ਸ਼ੂਗਰ ਹੁੰਦੀ ਆ ਖਾਣ ਪੀਣ ਕਰਕੇ, ਸਰੀਰ ਦੀ ਹਾਇਤਾ ਕਰਕੇ ਹਨਾ ਹੁਣ ਸ਼ੂਗਰ ਦੀ ਬਿਮਾਰੀਆਂ ਲਈ ਛੋਟੇ ਛੋਟੇ ਬੱਚਿਆਂ ਨੂੰ। ਜਾਣੀ ਕਿ ਜਿਵੇਂ ਜੇੜੇ ਬੱਚੇ ਹੁਣ ਦੇਖੋ ਅੱਗੇ ਅੱਗੇ ਪੈਦਾ ਹੁੰਦੇ, ਓਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆਦੀ ਪੈਦਾ ਹੁੰਦਿਆਂ ਨੂੰ।
ਹੂੰ
ਓ ਆ ਕਿ ਓ ਕੇੜਾ ਮੋਟਾ ਪੈਦਾ ਹੋਣ ਡਏ ਨੇ।
ਊੰ ਹੂੰ
ਓਨੂੰ ਵੀ ਸਿਰਫ਼ ਜੋ ਮਾਂ ਪਿਓ ਮਾਂ ਖਾਂਦੀ ਆ ਬੱਚੇ ਦੀ ਹਨਾ, ਤਾਂ ਓਹੀ ਨੂੰ ਬੱਚੇ ਨੂੰ ਲੱਗੀ ਜਾਂਦਾ ਤੇ ਓਦੇ ਕਰਕੇ ਓ ਬਿਮਾਰੀ ਅੰਦਰ ਈ, ਬੱਚਾ ਬਿਮਾਰ ਈ ਪੈਦਾ ਹੋਣ ਡਿਆ ਇੱਕ ਸਾਬ ਦਾ।
ਹਾਂਜੀ
ਹੋ ਸਕਦਾ ਫਾਸਟ ਫੂਡ ਜੇੜਾ ਵਾ ਓਨੂੰ ਆਵੌਏਡ ਕੀਤਾ ਜਾਏ ਹਨ ਤੇ ਘਰ ਦੀ ਰੋਟੀ ਸਬਜ਼ੀ ਖਾਧੀ ਜਾਵੇ। ਤੇ ਹਰੀਆਂ ਸਬਜ਼ੀਆਂ ਹਨਾ ਦਾਲਾਂ ਪ੍ਰੋਟੀਨਾ ਭਰਪੂਰ
ਘਰੇ ਬੰਦਾ ਬਣਾ ਕੇ ਖਾ ਲੈ।
ਹਾਂ -ਘਰੇ ਵੀ ਹਾਂ ਬਣ ਜਾਂਦਾ। ਤੇ ਆਰਾਮ ਨਾਲ ਬਣ ਜਾਂਦਾ ਵਾ ਘਰੇ ਬਣਾਉਣਾ ਈ ਆਪਣਾ ਵਧੀਆ ਤੇਲ ਵਿੱਚ ਬਣਾਉਣ ਡਏ ਆਂ।
ਤੇ ਆਹ ਸਾਰੀਆਂ ਚੀਜ਼ਾਂ ਆ ਗਈਆਂ, ਮਾਈਕ੍ਰੋਵੇਰ ਆ ਗਿਆ ਵਾ, ਓਵਨ ਆ ਗਿਆ ਵਾ, ਕੀ ਕੁੱਛ ਆ ਗਿਆ।
ਹਾਂਜੀ ਹਾਂਜੀ ਹਾਂਜੀ ਸੈਂਡਵਿਚ ਵਾਲੇ ਆ ਗੇ, ਸੈਂਡਵਿਚ ਮੇਕਰ। ਸਭ ਕੁਝ ਤੇ ਆ ਗਿਆ ਵੈਸੇ ਬਣਾਉਣ ਦੀ ਜਾਂਚ ਹੋਣੀ ਚਾਈਦੀ, ਓ ਵੀ ਅੱਜ ਕੱਲ ਯੂਟਿਊਬ ਤੇ ਦੱਸਦੇ ਆ ਏਦਾਂ ਬਣਾਓ। ਏਦਾਂ ਬਣਾਓ, ਕੋਈ ਔਖਾ ਨੀ ਹੈਗਾ। ਪਰ ਬੱਚੇ ਦੀ ਨਾ ਮੰਨਦੇ ਗੱਲ ਤੇ ਭਾਜੀ, ਬੱਚਿਆਂ ਨੂੰ ਹੁੰਦਾ ਕੀ ਬਾਰੋਂ ਖਾਈਏ ਕੀ ਪਤਾ ਨੀ ਓਥੇ ਕਿੰਨਾ ਕੁ ਸਵਾਦ ਆਂਦਾ, ਹਾਂਜੀੇ। ਬੱਚੇ ਨੀ ਨਾ ਮੰਨਦੇ ਬੱਚੇ ਕੈਂਦੇ ਬਈ ਬਾਰ ਦਾ ਈ ਖਾਣਾ ਵਾ, ਓਰ 'ਚ ਮਜ਼ਾ ਵਾ।
ਹਾਂਜੀ
ਹੋਰ ਤੁਸੀਂ ਦੱਸੋ ਕੁੱਝ।
ਓ ਜੇੜਾ ਬਾਰ ਦਾ ਓ ਤਾਂਈੰਓ ਤੇ ਟੇਸਟ ਲੱਗਦਾ, ਕਿਉਂਕਿ ਓਨਾਂ ਨੇ ਕੱਚਾ ਕੁੱਚਾ ਜੇੜਾ ਸਮਾਨ ਹੁੰਦਾ, ਓ ਪਾ ਦਿੰਦੇ ਆ ਵਿੱਚ।
ਆ ਹਾਂਜੀ ਹਾਂਜੀ ਹਾਂਜੀ ਹਾਂਜੀ।
ਪਾਈਆਂ ਹੁੰਦੀਆਂ ਓ ਪਤਾ ਨੀ ਐਕਸਪਾਇਰੀ ਹੁੰਦੀਆਂ, ਕਿੱਦਾਂ ਹੁੰਦੀਆਂ ਕੀ ਕੁਝ ਹੁੰਦਾ ਓ 'ਚ
ਓਹੀ ਨਾ ਫਰਿੱਜੀ ਹੀ ਕਰ ਛੱਡਦੇ ਨੇ ਨਾ ਜਿਵੇਂ ਇੱਕ ਦਿਨ ਓਨੇ ਤਾਜ਼ਾ ਬਣਾਣਾ ਵਾ, ਫੇਰ ਓ ਹਫ਼ਤੇ ਬਾਦ ਫਰਿੱਜ ਵਿੱਚ ਕਰ ਸਕਦੇ ਨੇ।
ਹਾਂਜੀ ਫਿੱਜ ਫਰਿੱਜ ਈ ਰੱਖਦੇ ਸਾਰਾ ਕੁਛ ਟਿੱਕੀ ਟੁਕੀ। ਬਰਗਰ ਦੀ ਆ ਸਾਰੀ ਫਰਿਜ ਫਰੀਜ ਕਰਕੇ ਰੱਖ ਲੈਂਦੇ ਆ, ਤੇ ਲੋੜ ਹੁੰਦੀ ਓਦੋਂ ਕੱਢ ਕੇ ਫੇਰ ਫਰਾਈ ਕਰਕੇ ਦੇ ਦਿੰਦੇ ਆ।
ਹਾਂਜੀ ਹਾਂਜੀ ਹੁਣ ਅੱਜ ਕੱਲ੍ਹ ਇੱਕ ਵੇਖਿਆ ਪੈਕਟ ਜੇ ਚਲੇ, ਸਮਾਈਲੀ ਜੀ ਬਣੀ ਹੁੰਦੀ ਕਈਆਂ ਦੇ।
ਹਾਂਜੀ ਹਾਂਜੀ ਓ ਫਰੋਜਨ ਹਾਂਜੀ ਹਾਂਜੀ।
ਹਨਾ ਉਹ ਵੀ ਵੇਖ ਲੋ। ਉਹਦਾ ਵੀ ਨੁਕਸਾਨ ਹੀ ਹੈ ਭਾਵੇਂ ਅਸੀਂ ਉਹ ਨੂੰ ਘਰ ਲਿਆ ਕੇ ਬਣਾਉਂਦੇ ਆ ਤਲਨੇ ਆ। ਹੁਣ ਕੀ ਪਤਾ ਉਹ ਕਦੋਂ ਦੇ ਬਣਾਦੇ ਪਏ ਆ। ਨਹੀਂ ਹੈਗੀ ਜਾਂ ਕਿੱਦਾਂ ਵਾ। ਇਹ ਵੀ ਚੀਜ਼ਾਂ ਮਾੜੀਆਂ ਨੇ ਜੇ ਕਹੋ ਕਿ ਨਹੀਂ ਹਾਂ ਘਰ ਤੁਸੀਂ ਬਣਾ ਕੇ ਖਾ ਰਹੇ ਜੀ ਤੁਸੀਂ ਤੁਹਾਨੂੰ ਪਤਾ ਤੁਸੀਂ ਵਧੀਆ ਤੇਲ ਪਾ ਰਹੇ ਜੀ ਹਨਾ।
ਵਧੀਆ ਫੇਰ ਉਹ ਤੇਲ ਆਪਾਂ ਦੁਬਾਰਾ ਵਰਤਦੇ ਵੀ ਨੀ ਆ।
ਹਾਂਜੀ।
ਤੁਸੀਂ ਜਾ ਕੇ ਵੇਖੋਗੇ ਕਿਤੇ ਸਮੋਸੇ ਵਾਲੀ ਦੁਕਾਨ ਤੇ ਖਲੋ ਜੋਗੇ ਨਾ ਤੁਸੀਂ ਵੇਖਿਅੋ। ਨਾ ਕਾਲਾ ਹੋਇਆ ਹੁੰਦਾ ਜਦਕਿ ਸਰੋਂ ਦਾ ਤੇਲ ਜਾਂ ਕੋਈ ਵੀ ਤੇਲ ਹੀ ਵਰਤ ਦੇੰਨਾ ਕਾਲਾ ਨਹੀਂ ਹੁੰਦਾ।
ਹਾਂਜੀ ਉਹਦੇ ਬਿਲਕੁਲ ਬਲੈਕ ਹੋਇਆ ਹੁੰਦਾ।
ਹਨਾ ਸੜ ਸੜ ਕੇ ਹੋ ਗਿਆ ਹੁੰਦਾ ਵਾ ਜਿਹਦੇ ਨਾਲ ਸਿਹਤਾਂ ਖਰਾਬ ਹੋਣਗੀਆਂ ਵਾ। ਆਪਾਂ ਵੇਖ ਸਾਡੇ ਹੁਣ ਕੋਈ ਪ੍ਰਾਹੁਣਾ ਆਜੇ ਉਹਦੇ ਅੱਗੇ ਆਪਾਂ। ਫਿਰ ਇੰਨੇ ਆ
ਹਾਂਜੀ-ਹਾਂਜੀ।
ਹਨਾ ਲਿਆਓ ਜੀ ਪ੍ਰਾਹੁਣਾ ਆ ਗਿਆ।
ਜਦੋਂ ਪ੍ਰਹੁਣਾ ਆਇਆ ਸੀ ਅੱਦੇ ਸਾਹਮਣੇ ਉਹ ਸਮੋਸੇ ਰੱਖਤੈ ਕੋਲਡ ਡਰਿੰਕਾਂ ਰੱਖਦੀਆਂ।
ਇਹ ਪ੍ਰਾਹਣੇ ਦਾ ਥੋੜਾ ਆਹ ਇਹ ਸਾਡਾ ਕਸੂਰ ਆ ਯਾਣੀ ਕਿ ਸਾਨੂੰ ਉਹ ਨਿੰਬੂ ਪਾਣੀ ਪਿਉਣਾ ਚਾਹੀਦਾ ਵਾ। ਘਰ ਦਾ ਬਣਿਆ। ਜਾਂ ਤੁਸੀਂ ਕੁੱਝ ਹੋਰ ਪਿਆ ਦੋ ਲੱਸੀ ਪਿਆ ਦੋ ਠੰਡੀ ਬਣਾ ਕੇ ਕੁੱਝ ਵੀ। ਅਗਲੇ ਨੇ ਥੋੜ੍ਹਾ ਮਨਾ ਕਰਨਾ ਜੇ ਨਾ ਵੀ ਖਾਂਦਾ ਹੈਗਾ ਮਜਬੂਰੀ ਵਿੱਚ ਖਾਂਦਾ ਵਾ ਕਿ ਹਾਂ ਅਗਲੇ ਨੇ ਦਿੱਤਾ ਸੀ ਚਲੋ ਖਾ ਲਈਏ। ਇਹ ਸਾਨੂੰ ਹਨਾ ਪੁੱਛਣਾ ਚਾਹੀਦਾ ਸਮੋਸੇ ਅਸੀਂ ਲਿਉਣੇ ਉਹੀ ਤੁਸੀਂ ਘਰ ਪਕੌੜੇ ਕੱਢੋ ਵਧੀਆ।
ਹਾਂਜੀ।
ਇਹੀ ਹੈ ਨਾ।
ਹਮ- ਹਮ।
ਇਹ ਮੈਟਰ ਕਰਦੀਆਂ ਵਾ।
ਹਾਂਜੀ।
ਇਹ ਚੀਜ਼ਾਂ ਨੂੰ ਲੋਕ ਸਮਝਦੇ ਨੀ ਅਸੀਂ ਆਪ ਨੀ ਸਮਝਦੇ ਅਸੀਂ ਕਿਸੇ ਨੂੰ ਕੀ ਕਹਿ ਸਕਦੇ ਹਾਂ। ਤੇ ਬੱਚਿਆਂ ਨੂੰ ਫਾਸਟ ਫੂਡ ਹਟਾਉਣ ਬਹੁਤ ਮੁਸ਼ਕਿਲ ਹੋ ਗਿਆ ਜੇ। ਬੱਚੇ ਹਟਦੇ ਨੀ ਗੇ। ਮਰਜੀੀ ਸਮਝਾ ਲੋ ਬੱਚੇ ਕਹਿੰਦੇ ਕਿ ਸਾਨੂੰ ਸਮਝਾਓਗੇ ਤੁਸੀਂ ਜਾਓਗੇ ਕਿੱਥੇ।
ਹੂੰ।
ਜੋ ਅਸੀਂ ਕਹਿ ਤਾ ਜੋ ਅਸੀਂ ਕਰਨੇ ਆ ਉਹ ਗੱਲ ਠੀਕ ਆ। ਤੁਸੀਂ ਜੋ ਕਹਿ ਰਹੇ ਜੇ ਅੋ ਗੱਲਤ।
ਹਮ-ਹਮ।
ਹੋਰ ਸੁਣਾਓ ਤੁਸੀਂ ਕੋਈ ਦੱਸੋ ਇਸੇ ਬਾਰੇ ਵੀ ਜਾਣਕਾਰੀ ਦਿਉ।
ਹਾਂਜੀ।
ਇੱਕ ਤੇ ਜਗ੍ਹਾ ਜਗ੍ਹਾ ਤੇ ਆ ਠੇਲੇ ਲੱਗ ਜਾਂਦੇ ਆ ਫਾਸਟ ਫੂਡ ਦੇ। ਜਦੋਂ ਵੀ ਕਿਤੇ ਬਾਹਰ ਜਾਣਾ ਹੋਏ ਉਦੋਂ ਹੀ।